ਹੈਲੋ ਕੀ। ਮੈਨੂੰ ਆ ਜਸ।
ਦੁਸਹਿਰਾ ਸ ਸਾਡੇ ਦੇਸ਼ ਦਾ ਇੱਕ ਪ੍ਰਸਿੱਧ ਤਿਉਹਾਰ ਹੈ। ਅੱਜ ਦੇ ਦਿਨ ਸ਼੍ਰੀ ਰਾਮ ਚੰਦਰ ਜੀ ਦੇ ਰਾਵਣ ਨੂੰ ਮਾਰ ਕੇ। ਉਸ ਦੇ ਉੱਤੇ ਜਿੱਤ ਪ੍ਰਾਪਤ ਕੀ ਤੀ ਸੀ। ਉਹਨਾਂ ਨੇ ਰਾਵਣ ਨੂੰ ਮਾਰ ਕੇ। ਤੇ ਸੀਤਾ ਜੀ ਨੂੰ ਉਸ ਦੀ ਕੈਦ ਵਿੱਚ।
ਉਹ ਤੇ ਰਾਵ ਵਣ ਦੀ ਕੈਦ ਵਿੱਚੋਂ ਛੁਡਾਇਆ ਸ ਤੇ।
ਇਸ ਜਿੱਤ ਦੀ ਖ਼ੁਸ਼ੀ ਵਿੱਚ। ਇਹ ਦੁਸਹਿਰਾ ਬਣਾਇਆ ਜਾਂਦਾ ਹੈ।
ਹੂੰ।
ਹਰ ਸ ਇਹ ਹਰ ਸਾਲ ਅਕਤੂਬਰ ਦੇ ਮਹੀਨੇ ਵਿੱਚ ਆਉਂਦਾ ਹੈ।
ਹਾਂ ਅਕਤੂਬਰ ਅਕਤੂਬਰ ਤੇ ਲਾਸਟ ਤ ਹਾਂ ਅਕਤੂਬਰ ਤੇ ਲਾਸਟ ਅਤੇ ਨਵੰਬਰ ਦੇ ਪਹਿਲੇ ਹਫ਼ਤੇ। ਵਿੱਚ ਹੁੰਦਾ ਹੈ।
ਲੋਕ ਆਪਣੇ ਘਰ ਦੀ ਸਫ਼ਾਈ ਆਦੀ ਕਰਦੇ ਹਨ।
ਹਾਂ ਸਾਫ਼ ਸਫ਼ਾਈ ਕੀਤੀ ਜਾਂਦੀ ਅਤੇ ਦਸਹਿ ਉਹ।
ਅਸੀਂ ਸਾਰੇ ਦੋਸਤ ਨਵੇਂ ਕੱਪੜੇ ਪਾ ਕੇ ਦੁਸਹਿਰੇ ਵੇ ਵੇਖਣ ਜਾਂਦੇ ਹਾਂ।
ਹੂੰ।
ਰਾਮਲੀਲਾ ਤਾਂ ਦੁਸਹਿਰੇ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ।
ਹੂੰ ਰਾਮਲੀਲਾ ਪਹਿਲੀ ਹੀ ਸ਼ੁਰੂ ਹੋ ਜਾਂਦੀ ਹੈ।
ਇਸ ਵਿੱਚ ਰਾਮ ਦੀਆਂ ਜੀਵਨ ਕਥਾ ਛੋਟੇ ਛੋਟੇ ਨਾਟਕਾਂ ਵਿੱਚ ਵਿਖਾਇਆ ਜਾਂਦਾ ਹੈ।
ਹਾਂ। ਅੱਜ। ਤੇ ਉਹ। ਗਾਵਾਂ ਮਾਹੌਲ ਲੱਲਾ ਵਿੱਚਚ ਅ ਇਹਨਾਂ ਦੇ ਜਲੂਸ ਨਿਕਾਲੇ ਜਾਂਦੇ ਹਨ ਰਾਮ ਲੀਲਾ ਕੀਤੀ ਜਾਂਦੀ ਆ। ਦੁਸਹਿਰੇ 'ਤੇ ਕੁੰਭਕਰਣ, ਰਾਵਣ ਅਤੇ ਮੇਘਨਾਥ ਦੇ ਪੁਤਲੇ ਬਣਾ ਕੇ ਉਹਨਾਂ ਨੂੰ ਜਲਾਇਆ ਜਾਂਦਾ ਹੈ।
ਦੁਸਹਿਰਾ ਭਾਰਤ ਦਾ ਇੱਕ ਪ੍ਰਸਿੱਧ ਤਿਉਹਾਰ ਹੈ।
ਹੂੰ, ਅਤੇ ਦੁਸਹਿਰੇ ਦੇ ਵੀਹ ਦਿਨ ਬਾਅਦ ਹੀ ਦੀਵਾਲੀ ਮਨਾਈ ਜਾਂਦੀ ਹੈ। ਜੋ ਜੋ ਭਾ ਸਭ ਤੋਂ ਪ੍ਰਮੁੱਖ। ਮੰਨਿਆ ਜਾਂਦਾ
ਸਭਿਅਤਾ ਅਤੇ ਸੰਸਕ੍ਰਿਤੀ ਦੀ ਮਹਾਨ। ਰੱਖਿਆ
ਤਾਂ ਅਸ ਸਾਡਾ ਦੇਸ਼ ਤਿਉਹਾਰਾਂ ਦਾ ਦੇਸ਼ ਮੰਨਿਆ ਜਾਂਦਾ ਏ। ਇਸ ਦੇ ਵਿੱਚ ਹਰ ਇੱਕ ਸੰਸਕ੍ਰਿਤੀ ਦੇ ਲੋਕ ਰਹਿੰਦੇ ਹਨ।
ਜ ਇੱਕਜ ਤਰ ਜੋ ਧਰਮਾਂ ਵੱਲ ਅਭਿਆਨ ਤੋਂ ਗਿਆਨ ਵੱਲ ਅਤੇ ਜੁੜਨ ਤੇ ਸੋਚ ਵੇਲੇ ਭੇਣ ਦਦਾ ਹੈ
ਪ੍ਰੇਰਨਾ ਦਿੱਤੇ ਹਨ ਅਤੇ ਇਸਦੇ ਵਿੱਚ ਇਸ ਤੋਂ ਬ ਦਿਨ ਬਾਅਦ ਦੀਵਾਲੀ ਮਨਾਈ ਜਾਂਦੀ ਹੈ ਜਿਹਦੇ ਵਿੱਚ ਜਬ ਅਹ ਰਾਵਣ ਜਬ ਰਾਮ ਰਾਵਣ ਦਾ ਵੱਧ ਕਰਕੇ ਅਯੋਧਿਆ ਲੁਟਿਆ ਸੀ ਤਾਂ ਵਹਾਂ ਦੀ ਪ੍ਰਜਾ ਨੇ ਦੇਸੀ ਘੀ ਦੇ ਦੀਵੇ ਨਾਲ ਜਲਾ ਕੇ ਉਹਨਾਂ ਦਾ ਸਵਾਗਤ ਕੀਤਾ ਸੀ। ਦੀਵਾਲੀ ਔਰ ਦੁਸਹਿਰਾ ਬਹੁਤ ਪ੍ਰਮੁੱਖ ਤਿਉਹਾਰ ਮੰਨਿਆ ਜਾਂਦੇ ਹਨ ਅਤੇ ਸ਼੍ਰੀ ਰਾਮ ਨੂੰ
ਦੁਸਹਿ ਦੁਸਹਿਰਾ ਪਹਿਲਾ ਹੁੰਦਾ ਹੈ ਵੀ ਬਾਸ਼ੀ ਹੁੰਦੀ ਹੈ
ਚੌਦਾਂ ਵਰਸ ਦਾ ਵਨਵਾਸ ਪੂਰਾ ਕੀਤਾ ਸੀ ਅਤੇ ਇਸ ਦੀ ਖੁਸ਼ੀ ਦੇ ਵਿੱਚ ਵੀ ਦੀਵਾਲੀ ਅਤੇ ਦੁਸਹਿਰਾ ਮਨਾਇਆ ਜਾਂਦਾ ਹੈ।
ਇਹ ਪਿਆਰ ਬਣੇ ਧੂਮ ਧਾਮ ਨੂੰ ਮਨਾਇਆ ਜਾਂਦਾ ਹੈ ਦੁਸਹਿ
ਹਮ। ਦੁਸਹਿਰੇ ਵਿੱਚ ਅਲੱਗ ਅਲੱਗ ਜਗ੍ਹਾ 'ਤੇ ਅਲੱਗ ਅਲੱਗ ਸਥਾਨਾਂ ਨੂੰ।
ਇਹ ਤਿਉਹਾਰ ਤੇ ਨੇਕ ਅਤੇ ਝੂਠੇ ਤੇ ਪ੍ਰੇਰਨਾ ਦਿੰਦਾ ਹੈ
ਹਾਂ ਜੀ, ਇਸ ਤਿਉਹਾਰ ਦਾ ਮਤਲਬ ਇਹ ਵੀ ਹੈ ਕਿ ਇਹ ਝੂਠ 'ਤੇ ਸੱਚਾਈ ਦੀ ਜਿੱਤ ਦਾ ਪ੍ਰਤੀਕ ਹੈ। ਇਸ ਨੂੰ ਵਿਜੇ ਦਸ਼ਮੀ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ, ਕਿਉਂਕਿ ਇਸ ਵਿੱਚ ਸ਼੍ਰੀ ਰਾਮ ਚੰਦਰ ਜੀ ਨੇ ਰਾਵਣ ਉੱਤੇ ਜਿੱਤ ਪ੍ਰਾਪਤ ਕੀਤੀ ਸੀ। ਰਾਵਣ ਦਾ ਅਹੰਕਾਰ ਤੋੜ ਕੇ, ਇੱਥੇ ਉਹਨਾਂ ਦਾ ਵੱਧ ਕਰਕੇ ਬੁਰਾਈ ਤੇ ਅੱਛਾਈ ਦੀ ਜਿੱਤ ਪਾਈ ਸੀ। ਇਸ ਕਰਕੇ ਇਸਨੂੰ ਵਿਜੈ ਦਸ਼ਮੀ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ।
ਦੁਸਹਿਰਾ ਭਾਰਤ ਵਿੱਚ ਇੱਕ ਬਹੁਤ ਹੀ ਪੁਰਾਣਾ ਤਿਉਹਾਰ ਹੈ।
ਹਮ
ਅਤੇ ਇਹ ਦੀਵਾਲੀ ਤੋਂ ਵੀਹ ਦਿਨ ਪਹਿਲਾਂ ਬੜੇ ਹੀ ਚਾਅ ਨਾਲ ਮਨਾਇਆ ਜਾਂਦਾ ਹੈ।
ਹਾਂ
ਦੁਸਹਿਰੇ ਦਾ ਮਤਲਬ ਹੈ ਦਸਾ ਸੀਰ ਨੂੰ ਹਾਰਨ ਵਾਲਾ ਤਿਉਹਾਰ ਇਹ ਕਿਹਾ ਜਾਂਦਾ ਹੈ ਕਿ ਦੇ ਰਾਜਾ ਰਾਵਣ ਨੇ ਦੇ
ਹੂੰ,
ਉਹ ਵਿਦਵਾਨ ਹੋਣ ਦੇ ਨਾਲ ਨਾਲ ਤਾਕਤਵਰ ਅਤੇ। ਤੇ ਹੰਕਾਰ ਵੀ ਸਨ। ਜਦੋਂ ਰਾਮ ਜੀ ਚੰਦਰ।
ਸ਼੍ਰੀ ਰਾਮ ਚੰਦਰ ਜੀ ਨੂੰ?
ਜਦੋਂ ਰਾਮ ਚੰਦਰ ਜੀ ਬਨਵਾਸ ਕੱਟ ਰਹੇ ਸਨ ਤਾਂ ਉੱਥੇ ਸੀਤਾ ਨੂੰ ਚੁੱਕ ਕੇ ਲੈ ਲੈ ਗਿਆ ਸੀ ਜਿਸ ਦੇ ਨਤੀਜੇ ਵਜੋਂ ਸ਼੍ਰੀ ਰਾਮ ਚੰਦਰ ਜੀ ਨੇ ਬਣ ਸੈਨਾ ਤੇ ਰਾਵਣ ਦੀ ਸੈਨਾ। ਵਿਚਕਾਰ ਯੁੱਧ ਹੋਇਆ।
ਹੂੰ।
ਜਿਸ ਵਿੱਚ ਰਾਵਣ ਮਾਰਿਆ ਗਿਆ।
ਹੂੰ।
ਇਸ ਦਿਨ ਦੀ ਯਾਦ ਵਿੱਚ ਅੱਜ ਤੱਕ ਹਰ ਸਾਲ ਰਾਵਣ ਦਾ ਦਸਾ ਸਿਰ ਵਾਲਾ ਪੁਤਲਾ ਬਣਾ ਕੇ।
ਤੇ ਇਹ ਜਲਾਇਆ ਜਾਂਦਾ ਹੈ।
ਅਤੇ ਹਰ ਵੇਲੇ ਦੁਸਹਿਰੇ ਦਾ ਤਿਉਹਾਰ ਮਨਾਇਆ ਜਾਂਦਾ ਹੈ।
ਹੂੰ।
ਸਾਡੇ ਸ਼ਹਿਰ ਵਿੱਚ ਹਰ ਸਾਲ ਅਹ ਅਹ ਦੁਸਹਿਰਾ ਦਾ ਤਿਉਹਾਰ ਬੜ ਹੀ ਧਰਮ ਨਾਲ ਮਨਾਇਆ ਜਾਂਦਾ ਹੈ।
ਹੂੰ।
ਦੁਸਹਿਰੇ ਤੋਂ ਪਹਿਲਾਂ ਨੌ ਨਰਾਤੇ ਹਨ ਜਿਸ ਵਿੱਚ ਸ਼ਹਿਰ ਵਿੱਚ ਥਾਂ ਥਾਂ ਤੇ ਨਾਟਕ ਮੰਡਲੀ।
ਹੂੰ ਰਾਮਲੀਲਾ ਦਾ ਆਯੋਜਨ। ਕੀਤਾ ਜਾਂਦਾ ਸੀ।
ਜਿਸ ਵਿੱਚ ਰਾਮਾਇਣ ਦੀ ਕਹਾਣੀ ਨੂੰ ਨਾਟਕ ਰੂਪ ਵਿੱਚ ਪੇਸ਼ ਕੀਤਾ ਜਾਂਦਾ।
ਹੂੰ।
ਲੋਕ ਬੜੇ ਚਾਅ ਨਾਲ ਦੇਰ ਰਾਤ ਤੱਕ ਰਾਮਲੀਲਾ ਵੇਖਣ ਜਾਂਦੇ ਸਨ।
ਹੂੰ।
ਦਿਖਾਏ ਹਨ।
ਹੂੰ।
ਇਹਨਾਂ ਦਿਨਾਂ ਵਿੱਚ ਦਿਨ ਸ ਸਮੇਂ ਬਾਜ਼ਾਰ ਵਿੱਚ ਰਾਮਲੀਲਾ ਦੀ ਝਾਕੀ ਵੀ ਕ ਕੱਟੀ ਜਾਂਦੀ ਹੈ।
ਹੂੰ।
ਦੁਸਹਿਰੇ ਵਾਲੇ ਦਿਨ ਸ਼ਹਿਰ ਦੇ ਕਿਸੇ ਖੁੱਲੇ ਥਾਂ ਵਿੱਚ ਰਾਵਣ ਅਤੇ ਮੇਘਨਾਥ ਕ ਅਹ ਕੁੰਭਕਰਨ ਦੇ ਪੁਤਲੇ ਖੜਾ ਕੇ ਖੜਾ ਕਰ ਦਿੱਤੇ ਜਾਂਦੇ ਹਨ।
ਹੂੰ। ਦੁਸਹਿਰੇ ਦਾ ਤਿਉਹਾਰ ਇੱਕ ਧਾਰਮਿਕ ਤਿਉਹਾਰ ਮੰਨਿਆ ਜਾਂਦਾ ਹੈ, ਜੋ ਹਿੰਦੂਆਂ ਅਤੇ ਸਿੱਖਾਂ ਅਤੇ ਅਨਿਆ ਧਰਮਾਂ ਵਿੱਚ ਮਨਾਇਆ ਜਾਂਦਾ ਹੈ ਇਹ ਤਿਉਹਾਰ ਅੱਛਾਈ ਬੁਰਾਈ ਤੋਂ ਅੱਛਾਈ ਦੀ ਜੀਤ ਮੰਨਿਆ ਜਾਂਦਾ ਹੈ ਇਸ ਤਿਉਹਾਰ ਵਿੱਚ ਲੋਕਾਂ ਦੀ ਬਹੁਤ ਹੀ ਆਸਥਾ ਜੁੜੀ ਹਨ ਤੇ ਇਹ ਹਰ ਸਾਲ ਮਨਾਇਆ ਜਾਂਦਾ ਹਨ ਤਥਾ ਇਸ ਤੇ ਇਸ ਤਿਉਹਾਰ ਵਿੱਚ ਰਾਮਲੀਲਾ ਦਾ ਆਯੋਜਨ
ਸਾਰੇ ਸ਼ਹਿਰ ਦੇ ਆਲ਼ੇ ਦੁਆਲੇ ਪਿੰਡਾਂ ਦੇ ਲੋਕ ਰਾਵਣ ਨੂੰ ਜਲਾਉਣ ਦਾ ਵਿਸ਼ਾ- ਵਿਸ਼ਾ ਦੇ ਦੇਖਣ ਲਈ ਟੁੱਟ ਪੈਂਦੇ ਹਨ, ਭੀੜ ਇੰਨੀ ਜ਼ਿਆਦਾ ਹੁੰਦੀ ਹੈ ਕਿ ਪੁਲਿਸ ਲਈ ਉਹਨਾਂ ਉਸ ਨੂੰ ਸੰਭਾਲ ਕਰਨਾ ਔਖਾ ਹੋ ਜਾਂਦਾ ਹੈ।
ਹੂੰ।
ਲੋਕ ਪੁਤਲਿਆਂ ਨੂੰ ਆਲੇ- ਦੁਆਲੇ ਇੱਕ ਗੋਲੇ ਦਿਖਾਈ ਦੇ ਵਿੱਚ ਖੜੇ ਰੱਖਣ ਦਾ ਯਤਨ ਕੀਤਾ ਜਾਂਦਾ ਹੈ।
ਹੂੰ।
ਦਾਇਰੇ ਦੇ ਅੰਦਰ ਹੀ ਆਤਿਸ਼ਬਾਦੀ ਚਲਾਈ ਜਾਂਦੀ ਹੈ।
ਹਾਂ।
ਪਟਾਕੇ ਵਜਾਏ ਜਾਂਦੇ ਹਨ, ਇਸ ਸਮੇਂ ਰਾਮ ਚੰਦਰ ਵਜੇ ਦੀ ਅਗਵਾਈ ਵਿੱਚ ਆਪਣੀ ਫ਼ੌਜ ਸਮੇਤ ਅੱਗੇ ਵੱਧਦੇ ਹਨ। ਤੇ ਰਾਵਣ ਨੂੰ ਮਾਰਦੇ ਹਨ।
ਹੂੰ,
ਇਸ ਸਮੇਂ- ਸਮੇਂ ਸੂਰਜ ਡੁੱਬਣ ਵਾਲਾ ਹੁੰਦਾ ਹੈ, ਤੇ ਰਾਵਣ ਅਤੇ ਬਾਕੀ ਪੁਤਲਿਆਂ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ।
ਹੂੰ,
ਪੁਤਲਿਆਂ ਵਿੱਚੇ ਰੱਖੇ ਗਏ ਪਟਾਕੇ ਧ ਅਹ ਧਮਾਕੇਦਾਰ ਆਵਾਜ਼ ਨਾਲ ਫਟਦੇ ਹਨ।
ਹੂੰ, ਓਕੇ ਜਸਪ੍ਰੀਤ ਚਲੋ ਮੈਂ ਬਾਅਦ ਚ ਕੋਲ ਕਰਦੀ ਆ।
ਮੈਂ
ਓਕੇ ਜਸਪ੍ਰੀਤ ਮੈਂ ਬਾਅਦ ਚ ਕੋਲ ਕਰ
ਮੈਨੂੰ ਆਵਾਜ਼ ਨੀ ਆ ਰਹੀ।
ਠੀਕ ਆ ਮੈਂ ਬਾਅਦ ਚ ਕੋਲ ਕਰਦੀ ਆਂ।
ਠੀਕ,